ਹੈਲੋ?
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ ਕੀ ਹਾਲ ਚਾਲ ਏ?
ਬਸ ਵਧੀਆ ਤੁਸੀਂ ਸੁਣਾਓ ਤੁਹਾਡੇ ਕੀ ਹਾਲ ਚਾਲ ਨੇ
ਵਧੀਆ ਕੀ ਕਰਦੇ ਪਏ ਸੀ
ਬਸ ਕੁਛ ਨੀ ਮੈਂ
ਹਮ
ਅ ਇੱਥੇ ਮੇਰੀ ਛੋਟੀ ਬ੍ਰਦਰ ਹੈ ਨਾ
ਹਮ ਹਮ ਹਮ
ਸੋ ਰਿਹਾ ਸੀ ਤੇ ਕੁਛ ਨੀ ਇਹ ਸੀ ਪਤਾ ਨੀ ਕੀ ਹੋਇਆ ਚੱਲ ਨੀ ਰਿਹਾ ਤੇ ਉਹ ਸਣ ਕੇ ਨੀ ਦੇ ਰਿਹਾ ਅਗਰ ਬੰਦ ਹੋ ਗਿਆ ਹੁਣ ਤੇ ਇਹਨੇ ਉੱਠ ਜਾਣਾ
ਉੱਡ ਜਾਣਾ ਹੈਗਾ
ਇਸ ਕਰਕੇ ਅੱਜ ਕੱਲ ਛੋਟੇ ਛੋਟੇ ਬੱਚਿਆਂ ਨੂੰ ਏਸੀ ਦੀ ਇੰਨੀ ਆਦਤ ਹੋਈ ਦੀ ਹੈ ਹੋਰ ਗਰਮੀ ਵੀ ਇੰਨੀ ਹੈ
ਹਾਂ ਅਸੀਂ ਹੀ ਪਾਈ ਹੈਗੀ ਆਦਤ ਫਿਰ ਬਿਨਾਂ ਏਸੀ ਤੋਂ ਰਹਿ ਨਹੀਂ ਸਕਦੇ ਹੈਗੇ
ਉਹੀ ਮਤਲਬ ਅਸੀਂ ਤੇ ਫੇਰ ਵੀ ਐਵੇਂ ਚਲਾਉਦੇ ਆ ਕਿ ਇੱਕ ਘੰਟਾ ਚਲਾ ਗ ਰੂਮ ਠੰਡਾ ਕਰ ਲੈਂਣੇ ਹਾਂ, ਫਿਰ ਉਸ ਤੋਂ ਬਾਅਦ ਫੈਨ ਔਨ, ਕਰ ਦਿੰਨੇ ਆ ਪਰ ਇਹਦਾ ਵੀ, ਕੋਈ ਫਾਇਦਾ ਨਹੀਂ ਹੁੰਦਾ, ਕਿ ਸਾਡਾ ਜੋ ਰੂਮ ਮੈ ਉੱਪਰ ਵਾਲੇ ਫਲੋਰ ਤੇ ਹਾ ਤੇ ਸਿੱਧੀ ਧੁੱਪ ਪੈਂਦੀ ਹੈ ਤਾਇਓ ਏ ਸੀ ਚੱਲਦਾ ਰਹਿੰਦਾ ਤਦ ਤੱਕ ਤੇ ਮਤਲਬ ਪੂਨੀ ਹੁੰਦੀ ਏ ਹੈ ਉਸ ਤੋਂ ਬਾਅਦ ਜਿਵੇਂ ਬੰਦ ਕਰੋ ਕੂਲਿੰਗ ਗ਼ਾਇਬ ਕੂਲਿੰਗ ਦਾ ਤਾਂ ਨਾਮ ਐ ਨਈ ਹੁੰਦਾ ਪੂਰੀ ਗਰਮੀ ਹੋ ਜਾਂਦੀ ਹੈ ਉੱਥੇ ਕੁਛ ਕੁਛ ਜਿਵੇਂ ਅਸੀਂ ਤਾਂ ਫਿਰ ਆ ਐਵੇਂ ਕਰਦੇ ਸੀ ਜਿਵੇਂ ਰਾਤੀ ਹੀ ਮੋਸਟਲੀ ਚਲਾਉਂਦੇ ਹਾਂ ਦੁਪਹਿਰੇ ਸਾਡਾ ਚੱਲ ਜਾਂਦਾ ਹੈ ਬਸ ਕੂਲਿੰਗ ਕੂਲ ਕਰਨ ਨੂੰ ਕਮਰਾ ਠੰਡਾ ਕਰਨਾ ਸੀ ਕੱਲ ਚੱਲ ਚੱਲ ਜਾਂਦਾ ਪਰ ਕੁਛ ਕੁਛ ਦੇ ਘਰਾਂ ਚ ਮੈਂ ਦੇਖਿਆ ਕਿ ਬੱਚਿਆਂ ਨੂੰ ਸਾਰਾ ਸਾਰਾ ਦਿਨ ਏ ਸੀ
ਸਾਧਨ ਹੂ ਉਹ ਨੁਕਸਾਨ ਵੀ ਕਰਦਾਾ ਇਸ ਤਰ੍ਹਾਂ ਹਨਾ।
ਹੂ ਅੱਛਾ ਇਸ ਮਾਮਲੇ ਚ ਪਿੰਡ ਬੜੇ ਸਹੀ ਨੇ ਸ਼ਹਿਰਾਂ ਚ ਤੇ ਬੱਚਿਆਂ ਨੂੰ ਆਦਤ ਪਿੰਡ ਬੜੇ ਸਹੀ ਨੇ ਥੋੜੇ ਲਾਸਟ ਟੂ ਲਾਸਟ ਈਅਰ ਆਪਾਂ ਮਤਲਬ ਮੇਰੀ ਫਰੈਂਡ ਦੇ ਉੱਥੇ ਗਏ ਸੀ ਪਿੰਡ ਗਏ ਸੀ।
ਹੂ ਹੂ ਹਾਂਜੀ
ਉੱਥੇ ਪਿੰਡ ਗਏ ਸੀ। ਤੇ ਅਸੀਂ ਨਾ ਉੱਥੇ ਗਏ ਉੱਥੇ ਅ ਆਲੇ ਦੁਆਲੇ ਸਾਰੀ ਹਰਿਆਲੀ ਹੀ ਹਰਿਆਲੀ ਮਤਲਬ ਬੜਾ ਕੋਈ ਹੀਕਿ ਵਿਰਲਾ ਜਾਂ ਕੋਈ ਵਿਰਲਾ ਵਿਰਲਾ ਘਰ ਹੋਏਗਾ ਜਿਹਦੇ ਅੰਦਰ ਅਹ ਹਨਾ ਏ ਸੀ ਲੱਗਣਾ ਏ ਸੀ ਲੱਗਾਣਾ ਆਪਣਾ ਪਰ ਹਰ ਕਿਸੇ ਘਰ ਦੇ ਅੰਦਰ ਲੋਕ ਕੋਈ ਵਿਹੜੇ ਚ ਤੇ ਕੋਈ ਆਪਣੇ ਘਰ ਦੇ ਬਾਹਰ ਮੰਜੀਆਂ ਡਾਹ ਕੇ ਸੋ ਰਿਹਾ ਹੈ। ਕੋਈ ਅਹ ਪੇੜਾਂ ਦੇ ਥੱਲੇ ਜੋੜੇ ਆਲੇ ਦੁਆਲੇ ਸਭ ਦੇਹ ਨਾ ਉਹ ਹੈਗੀ ਹੈ ਅ ਜ਼ਮੀਨਾਂ ਹੈਗੀਆਂ ਤੇ ਸਭ ਇੰਨੇ ਇੰਨੇ ਉਹਨਾਂ ਨੇ ਪੇੜ ਉਗਾਏ ਦੇ ਆ ਤੇ ਸਭ ਪੇੜਾਂ ਵੀ ਥੱਲੇ ਥੱਲੇ ਉਹਨਾਂ ਨੇ ਆਪਣੇ ਘਰ ਬਣਾਏ ਦੇ ਆ
ਹਮ ਛੱਤਾਂ ਤੇ ਸੋ ਜਾਂਦੇ ਹੈਗੇ ਆ
ਹਾਂ ਪਦਾ ਤੇ ਮੈਂ ਜਦੋਂ ਗਈ ਮੈਨੂੰ ਤੇ ਬੜਾ ਅੱਛਾ ਲੱਗਿਆ ਬੜਾ ਦਿਲ ਨੂੰ ਸਕੂਨ ਮਿਲਿਆ ਕਿ ਮਤਲਬ ਅੱਥ ਲੋਕ ਕਿਵੇਂ ਅੱਛੇ ਤਰੀਕੇ ਨਾਲ ਰਹਿੰਦੇ ਨੇ ਜਿਵੇਂ ਸ਼ਹਿਰਾਂ ਦੇ ਲੋਕ ਨੇ ਜਿਵੇਂ ਕਲੋਨੀ ਹੁੰਦੀ ਜਿਵੇਂ ਸਾਡੀ ਵੀ ਸੁਸਾਇਟੀ ਹੈ। ਆਲੇ ਦੁਆਲੇ ਕੋਈ ਕਿਸੇ ਨਾਲ ਇੰਨਾ ਬੋਲਦਾ ਨਹੀਂ।
ਬੋਲਦਾ ਨੀ ਹਾਂ ਇਹ ਤਾਂ ਹੈ।
ਔਰ ਉੱਥੇ ਪਿੰਡ ਚ ਦੇਖਦੇ
ਹਾਂ ਉੱਥੇ ਸਭ ਰਲ ਮਿਲ ਕੇ ਰਹਿੰਦੇ ਏਦਾਂ ਲੱਗਦਾ ਹੈਗਾ ਸ ਇਹਨਾਂ ਦੇ ਹੀ ਪਰਿਵਾਰ ਦੇ ਹੈਗੇ ਨੇ
ਹਾਂ ਸਭ ਇੱਕ ਦੂ ਹਾਂ ਸਭ ਇੱਕ ਦੂਜੇ ਦੀ ਹੈਲਪਕਰਦੇ ਨੇ ਸਭ ਨੂੰ ਦੂਜੇ ਨਾਲ ਹੀ ਮਿਲ ਜੁਲ ਕੇ ਲੜਨਾ ਤੇ ਲੜ ਵੀ ਰਹਦੇ ਤੇ ਕੱਲ ਉਹਨੂੰ ਉਹਨਾਂ ਨੇ ਫੇਰ ਬੋਲ ਲੈਣਾ ਉ ਸਹਿਣ ਸਾਹ ਕਿ ਇੱਕ ਦੂਜੇ ਚ ਕਦੀ ਛੋਟੀ ਮੋਟੀ ਅੰਤ ਬੰਦ ਹੋ ਗਈ ਉਹਨਾਂ ਨੇ ਪੂਰੀ ਜ਼ਿੰਦਗੀ ਬਰ ਨੰਨਾ ਪਾ ਲੈਣੀ ਹੈ ਬੋਲਣ ਦੀ
ਹਾਂ ਇਹ ਤਾਂ ਹੈ
ਉਹੀ ਨਾ ਤੇ ਇਹੀ ਚੀਜ਼ਾਂ ਬਸ ਪਿੰਡ ਜਦੋਂ ਮੈਂ ਗਈ ਮੈਨੂੰ ਤੇ ਬੜਾ ਅੱਛਾ ਲੱਗਿਆ ਮਤਲਬ ਸਾਰੇ ਐਵੇਂ ਬਹਿ ਜਾਂਦੇ ਨੇ ਸ਼ਾਮੀ ਅਹ ਬਾਹਰ ਆਪਣੇ ਆਪਣੇ
ਇੱਥੇ ਤਾਂ ਫਿਰ ਸ਼ਹਿਰਾਂਵਿੱਚ ਤਾਂ ਇਹ ਹੈਗਾ ਨਾ ਕਿ ਪੋਲਊਸ਼ਨ ਵੀ ਇੰਨਾ ਹੈਗਾ ਏ ਕਿ ਅਸੀਂ ਬੱਚੇ ਬਾਹਰ ਹੀ ਨਹੀਂ ਕੱਢ ਸਕਦੇ ਹੈਗੇ? ਹੈਲੋ ਹੈਲੋ? ਹੈਲੋ,